ਹੈਲੋ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਏ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਕੀ ਫ਼ਤੇਹ ਜੀ।
ਵਾਹੋਗੁਰੂ ਜੀ ਕੀ ਫਤਹਿ, ਮਹਾਰਾਜ ਕੀ ਹਾਲ ਨੇ?
ਵਧੀਆ ਜਨਾਬ, ਤੁਸੀਂ ਸੁਣਾਓ ਠੀਕ ਓ।
ਕਿੱਥੇ ਰੈਂਦੇ ਯਾਰ, ਤੁਸੀ ਫੋਨ ਨੀ ਕੁਛ ਨੀ ਯਾਰ।
ਆਪਾਂ ਅਪਨੇ ਘਰ ਰੈਂਦੇ ਆਂ ਭਾਜੀ, ਤੁਸੀਂ ਫੋਨ ਕਰੋਗੇ ਤੇ ਚੱਕਾ ਗੇਨਾਂ, ਮੈਂ ਕੇਯਾ ਚਲੋ ਮੈਂ ਚਲੋ ਅੱਜ ਫੋਨ-ਫੂਨ ਕਰਦੇ ਆ।
ਕੰਮ-ਕੁੱਮ ਬਸ ਜੀ ਵਧੀਆ, ਓਕੇ ਰਿਪੋਟ ਹੈਗੀਏ। ਭਾਜੀ, ਕੰਮ ਕੁੁੰਮ ਤੇ ਬੜਾ ਵਦੀਆ ਹੈਗਾ ਆਪ ਕੀ ਕਰਦੇ ਪਏਓ ਅੱਜ-ਕੱਲ?
ਹੈਲੋ ਹੈਲੋ, ਆਵਾਜ ਆ ਰੀਏ?
ਹਾਂਜੀ-ਹਾਂਜੀ ਮੈਨੂੰ ਆ ਰੀ, ਤੁਆ ਨੂੰ ਆ ਰੀਏ ਆਵਾਜ?
ਆ ਰੀ, ਆਰੀ ਐ ਵੀਰ ਜੀ, ਕਿੱਦਰ? ਆ ਰੀ, ਆ ਰੀਏ ਭਾਜੀ
ਮੈਂ ਭਾਜੀ ਅਪਨੇ ਘਰ ਈ ਰਈਦੈ ਨਾਲ ਫੈਕਟਰੀ ਰਈਦੈ, ਬੀਜੀ ਹੈਗੇ ਆ ਭਾਜੀ ਬੜੇ।
ਥੋੜਾ ਕੰਮ-ਕੁਮ ਲੱਗੇ ਹੋਏ ਨਾ ਭਾਜੀ। ਲੇਬਰ ਦੇ ਈ ਹਾਲ ਏ, ਲੇਬਰ ਤੰਗ ਕਰਦੀ ਕਰਦੀ ਏ।
ਭਾਜੀ ਆ ਬਸ ਬੜਾ ਤੰਗ ਬੜਾ ਤੰਗ ਕਰ ਰਿਐ ਲੇਬਰ ਨਾ, ਥੋੜਾ ਨਾ ਏਥੇ ਗਰਮੀ ਬੜੀ ਪੈਰੀ ਹੈਗੀ ਏ। ਬੜਾ ਤੰਗ ਕਰ ਰਿਐ ਲੇਬਰ, ਮੇਨ ਗੱਲ ਐ। ਕੰਮ ਦੇ ਤੇ ਬੁਰੇ ਹਾਲ ਹੈਗੇ ਆ, ਪਾਜੀ।
ਤੇ ਲੇਬਰ ਚੇਂਜ ਕਰਲੋ, ਅਡਵਾਂਸ ਦਿੱਤਾ ਹੈਯਾ ਕੇ ਲੇਬਰ ਨੂੰ ਤਾਂ ਹੀ ਨੀ ਹਡਾ ਪਾਰੇ।
ਭਾਜੀ ਲੇਬਰ ਕੀ ਚੇਂਜ ਕਰੀਏ, ਲੇਬਰ ਹੈਈ ਨੀ ਭਾਜੀ ਗਰਮੀ ਕਾਰਨ ਸਾਰੇ ਘਰ ਭੱਜੇ ਹੋਏ ਆ। ਤੇ ਅਪਨਾ ਓੰਜ ਈਂ ਕੰਮ ਦਾ ਬੜਾ ਮੰੰਦਾ ਹੈਗਾ ਭਾਜੀ, ਕੋਪਰ, ਤਾਂਬਾ ਏਨਾ ਚਾ ਆਯਾ ਦਾ ਵੇ, ਤੁਸੀ ਸੋਚ ਨੀ ਸਕਦੇ। ਬਰਾਸ, ਕੋਪਰ ਇੰਨਾ ਉੱਚਾ ਹਾਈ ਹੋਯਾ ਦਾ ਵੇ ਹਾਂਜੀ-ਹਾਂਜੀ, ਓਦੇ ਕਾਰਕੇ ਕੰਮ ਦੀ ਬੜੀ ਦਿੱਕਤ ਆਈਦੀ ਏ, ਭਾਜੀ ਯਾਰ।
ਤੇ ਮੇਨ ਲੇਬਰ ਓ ਡਿਪੈਂਡ ਹੈਗਾ ਏ। ਐ ਕੀ ਮਤਲਬ, ਕੀ ਚੱਕਰ ਆਪਣਾ ਏ ਵੈਸੇ ਕੰਮ ਢਿੱਲੈ, ਬਾਕੀ
ਭਾਜੀ ਮਾਰਕੀਟ ਵਧਦੀ ਦੀ ਐ ਬੜੀ। ਸਾਡੀ ਮਾਰਕੀਟ ਵੱਧ ਗਿਐ, ਓਦੇ ਕਾਰਨ ਥੋੜਾ ਕੰਮ ਸਲੋ ਹੋਯਾ ਦਾ ਵੇ। ਉਂਜ ਲੇਬਰ ਵੀ ਨੀ ਹੈਗੀ, ਲੇਬਰ ਸਾਰੀ ਘਰ ਗਈ ਦੀਏ ਗਰਮੀ ਦੇ ਕਾਰਨ। ਸਾਰੀ ਲੇਬਰ ਘਰ ਭੱਜ ਗਈਏ ਭਾਜੀ, ਹਾਂਜੀ-ਹਾਂਜੀ।
ਆਜੇਗੀ ਲੇਬਰ ਕੋਈ ਦਿੱਕਤ ਨੀ, ਆਣਾ ਵਧੀਆ-ਵਧੀਆ। ਕਿਰਪਾ ਮਾ
ਭਾਜੀ ਲੇਬਰ-ਲੇਬਰ ਨੂੰ ਤੇ ਅੱਜ ਫੋਨ ਕਰਕੇ ਬੁਲਾ ਲਈਏ। ਥੋੜਾ ਜਿਹੜੇ ਰੇਟ, ਰੂਟ ਹੈਗੇ ਨਾ ਥੋੜੇ ਆਪਣੇ ਇੱਕ ਜਗ੍ਹਾ ਟਿਕਤੇ ਨੀ ਵੀ ਹੈਗੇ ਨਾ। ਤੇ ਉਹਦੇ ਕਾਰਨ ਨਾ ਥੋੜਾ ਮੁੰਦਾ ਬੜਾ ਚੱਲ ਰਿਹਾ। ਹਾਂਜੀ-ਹਾਂਜੀ ਬੜਾ ਬੁਰਾ ਹਾਲ ਹੋਇਆ ਦਾ ਕੰਮ ਦਾ ਤੇ।
ਅੱਛਾ-ਅੱਛਾ-ਅੱਛਾ, ਫਿਰ ਕਿ ਕੰਮ ਨਾਲ ਕਿੱਦਾਂ ਚੱਲੂ ਗਾ ਯਾਰ ਮਹੀਨਾ, ਛੁੱਟੀਆਂ ਹੋਈਆਂ ਕੀ ਮਤਲਬ
ਛੁੱਟੀਆਂ ਕੀ ਭਾਜੀ ਗਰਮੀ ਇੰਨੀ ਪੈ ਰੀ ਏ। ਲੈਵਰ ਕੇਂਦੀ ਏ ਭਊ ਜੀ ਬਹੁਤ ਗਰਮੀ ਐ, ਗਰਮੀ ਮੈਂ ਕੰਮ ਨਈ ਕਰੇਗੇ ਹਮ, ਮੈਂ ਕਿਹਾ ਅੱਛਾ ਜੀ ਬਊ ਜੀ, ਕਹਿਰਾ ਬਊ ਜੀ ਹਮ ਘਰ ਜਾ ਰਹੇ ਐ ਉਹ ਘ ਉਰ ਸਭ ਕੁਝ ਲੱਗਿਆ ਦਾ ਭਾਜੀ ਸਭ ਕੁਝ, ਸਭ ਕੋਈ ਲੱਗਿਆ ਭਾਜੀ, ਲੇਬਰ ਤੇ ਵੈਸੇ ਇੰਨੀ ਹੱਡ ਰਾਮ ਹੋ ਗਈ ਉਹਨਾਂ ਨੂੰ ਤੇ, ਭਾਨਨਾ ਚਾਈਦਾ ਛੁੱਟੀ ਮਾਰਨ ਦਾ ਬਾ
ਅ ਐਵੇਂ ਜੀ ਲੇਵਰ ਹਟਾ ਕੇ ਪਾਸੇ ਕਰੋ ਨਵੀ ਲੇਵਰ ਲਾਓ। ਕੋਈ ਵਧੀਆ ਜੀ ਲੇਬਰ ਲਿਆ ਕੇ ਆਓ ਬਹਾੜ ਚ ਵਧੀਆ ਲਾਓ ਆਓ ਕੋਈ ਦਿੱਕਤ ਥੁਰੀ ਨਾ ਭਾਈ ਜੀ।
ਭਾਜੀ ਤੁਸੀ ਤੇ ਤੁਹਾਡਾ ਕਹਿਣਾ ਬੜਾ ਆਸਾਨ ਹੈਗਾ ਲੇਬਰ ਲਿਆਓ ਲੇਬਰ ਲਬਦੀ ਕਿੱਥੇ ਐ ਐ ਅੱਜਗਾ ਇੱਥੇ ਦੇ ਅਕਾਲ ਪਿਆ ਦਾ ਲੇਵਰ
ਭਾਜੀ ਲੱਭਣ ਨੂੰ ਲੱਭਣ ਨੂੰ ਆਏ ਜਨਾਨ, ਲੱਭ ਜਾਂਦੀ ਐ ਲੇਵਰ ਚ।
ਉਹ ਭਾਜੀ ਤੁਸੀਂ ਕਿੱਦਾਂ ਦੀ ਗੱਲ ਕਰਦੇ ਹੈਗੇ ਓ ਇੱਥੇ ਕੰਮ ਦੀ ਗੱਲਾਂ ਚਲਦੀਆਂ ਨੇ ਤੁਹੀ ਜਨਾਨੀਆਂ ਵਾਅਦੇ ਤੇ
ਕੀ ਗੱਲ ਕਰਦਾ ਹ ਭ
ਸੁਣਾਓ ਭਾਜੀ।
ਕਈ ਵਾਰ ਗ਼ਲਤੀ ਲੱਗ, ਲੀ
ਭਾਜੀ ਤੁਹਾਡਾ ਨੈਟਵਰਕ ਬੜੀ ਇਸ਼ੂ ਆਂਦੀ ਯਾਰ, ਜਦੋਂ ਵੀ ਫੋਨ ਕਰੋ ਤੁਹਾਨੂੰ। ਨੈਟਵਰਕ ਇਸ਼ੂ, ਨੈਟਵਰਕ ਇਸ਼ੂ, ਆਵਾਜ਼ ਕੱਟ-ਕੱਟ ਕੇ ਆਂਦੀ ਤੁਹਾਡੀ ਪਤਾ ਨੀ।
ਸਾਡਾ ਵੀ ਕੰਮ ਬੜਾ ਐ ਨਾ ਭਾਜੀ, ਪਿੱਛੋਂ ਫੋਨ ਆਂਦੇ ਰੇਂਦੇ ਆ ਕਦੀ ਕਤਾਰ ਫਿਰ ਮੈ ਥੋੜਾ ਜਿਹਾ ਬਿਜੀ ਰੇਂਦੇ ਆ ਆਪਣਾ, ਤਾਂ ਕਰਕੇ ਮੈਂ ਕਿਹਾ ਚੱਲ ਪੁੱਛਾਂ ਭਾਜੀ ਦੀ ਲੇਬਰ ਲੱਗੀ ਕੀ, ਕੰਮ-ਕੁਮ ਚੱਲਦਾ ਆ ਕਿ ਨਈ ਚੱਲਦਾ ਪਿਆ।
ਭਾਜੀ ਆਪਣਾ ਤੇ ਦੇਖੋ ਕੰਮ ਓਕੇ ਸਟੀਲ ਦਾ ਤੇ ਕੋਈ ਦਿੱਕਤ ਨੀ ਹੈਗੀ। ਬਕੀ, ਹਾਜੀ। ਹਾਂਜੀ-ਹਾਂਜੀ, ਕੰਮ ਠੀਕ ਹੈਗਾ ਥੋੜੀ ਲੇਬਰ ਦੇ ਕਾਰਨ ਕਾਟ ਹੋ ਬੰਦੇ ਕਾਰਨ ਕੰਮ ਹੈਗਾ ਬਓ ਜੀ ਕੋਈ ਮਾਲ ਨੀ ਦੇ ਪਾ ਰਿਹਾ ਇਸ, ਟਾਈਮ ਉਂਝ ਬੰਦੇ ਦਾ ਬੜਾ ਹੈਗਾ ਵ ਕੰਮ ਦਾ ਬਾਕੀ
ਤੁਹਾਨੂੰ ਕਹ, ਤਾਂ ਹੀ ਤਾਨੂੰ ਕੇਂਦਾ, ਵ ਤੁਸੀਂ ਨਾ ਤੁਸੀਂ ਨਾ ਨਵੇਂ ਬੰਦੇ ਲੱਭੋ ਤੇ ਵਧੀਆ ਲੇਬਰ ਸੈੱਟ ਕਰੋ। ਕੰਮ ਦੀ ਹੋਰ ਕਿਰਪਾ ਹੋ ਜਾਏਗੀ ਮਾਲਕ
ਉਹ ਆ ਭਜੀ ਮਾਲਕ ਦੀ ਕਿਰਪਾ ਵੱਧ ਈ ਐ ਐਸੀ ਗੱਲ ਨੀ ਹੈਗੀ, ਕਿਰਪਾ ਵਾ
ਚਲੋ ਵਾਧੂ ਹੋਣੀ ਚਾਈਦੀ ਸਭ ਤੇ ਕਿਰਪਾ ਹੋਣੀ ਚਾਈਦੀ ਹੈ ਦੇਖੋ ਜੀ ਵੀਰ ਜੀ। ਕੰਮ ਕਰਨਾ ਕੰਮ ਨਾਲ ਕੋਈ ਦਿੱਕਤ ਨੀ ਹੇਗੀ, ਬਸ ਐਵੇ ਥੋੜਾ ਜਿਹਾ ਲੇਵਰ ਤੰਗ ਕਰਦੇ ਉਦੋਂ ਦਿਮਾਗ ਖਰਾਬ ਹੋ ਜਾਂਦਾ ਬੰਦੇ ਦਾ।
ਬਿਲਕੁਲ-ਬਿਲਕੁਲ ਬਾਓ ਜੀ ਲੇਬਰ ਨੇ ਤੇ ਅਸੀ, ਤੈਸੀ ਕਰਾ ਰੱਖੀ ਐ ਜੀ।
ਅੱਛਾ-ਅੱਛਾ, ਤੇ ਫੇਰ ਹੁਣ ਤੁਆਡਾ ਕੰਮ ਬਿਲਕੁਲ ਨੀਂ ਚੱਲਦਾ ਪਆ ਮਤਲਬ ਕੀ
ਨਈ-ਨਈਂ, ਆਈ ਚਲਾਈ ਚੱਲ ਰੀ ਐ ਦੇਖੋ। ਐਵੇਂ ਕਿਉਂ ਝੂਠ ਬੋਲੀਏ ਠੀਕ ਐ, ਐਵੇਂ ਰਾ ਨੂੰ ਪੱਥਰ ਮਾਰਣੇ ਭਾਜੀ, ਰੱਬ ਨੂੰ ਪੱਥਰ ਕਿਂਉ ਮਾਰੀਏ ਆਪਾਂ, ਓਕੇ ਰਿਪੋਟ ਕੰਮ
ਨਈਂ ਓ ਤੇ ਗੱਲ ਤੁਆਡੀ ਠੀਕ ਐ, ਗੱਲ ਤਾਂ ਸਈ ਕਰਦੇ ਓ ਤੁਸੀਂ। ਬਟ ਮੈਂ ਤੇ ਉਂਝ ਲੇਬਰ ਦਾ ਕਰਨਾ ਭਾਜੀ, ਤੁਸੀਂ ਤੰਗ ਕਰਤੀ ਲੇਬਰ ਤਾਂ ਮੈਂ ਪੁੱਛਣਾ ਹਨਾਂ ਭਾਜੀ।
ਨਈਂ ਸਾਡੇ ਇੱਥੇ ਤੇ ਦੇਖੋ ਐ ਮੰਡੀ, ਏਸ਼ੀਆ ਦੀ ਮੰਡੀ ਏ ਮੰਨੀ ਜਾਂਦ ਦੀ ਹੈਗੀ ਐ। ਸਾਡਾ ਸ਼ਹਿਰ, ਲੇਵਰ ਦੀ ਬੜੀ ਘਾਟ ਹੈਗੀ ਨਵੀਂ-ਨਵੀਂ ਫੈਕਟਰੀ ਫੈਕਟੀਆਂ ਖੋਲਦੀਆਂ ਨਾ ਤੇ ਓਦੇ ਕਾਰਨ ਬੜੀ ਘਾਟ ਹੋ ਗੀ ਲੇਬਰ ਦੀ। ਹਰ ਜਗ੍ਹਾ ਲੇਵਰ ਦੀ ਘਾਟ ਐ, ਕੋਈ ਐ ਨੀ ਕਿ ਸਾ ਡੀ ਹਰ ਜਗ੍ਹਾ ਲੈਵਰ ਘਾਟ ਐ, ਹਰ ਬੰਦਾ ਪਰੇਸ਼ਾਨ ਹੈਗਾ ਜੀ। ਇੱਕ ਲੇਬਰ ਤੋਂ ਇੱਕ ਮਾਰਕੀਟ ਉੱਤੇ ਥੱਲੇ ਹੋਈ ਜਾ ਰੀ ਓਦੇ ਤੋਂ ਬੜਾ ਪਰੇਸ਼ਾਨ ਹੈਗਾ।
ਓਕੇ, ਓਕੇ, ਓਕੇ। ਚਲੋ ਕੋਈ ਨੀਂ ਸਈ ਹੋਜੇਗਾ ਕੰਮ ਥੋੜਾ ਟੈਮ ਲੱਗਦਾ ਭਾਜੀ। ਦੇਖੋ, ਹਜੇ ਤੇ ਮੰਨ ਸਾਰੇ ਦਿਨ ਇੱਕੋ ਜੇ ਨਈਂ ਹੁੰਦੇ ਨਾਂ।
ਕਿੱਦਾਂ ਯਾਦ ਕੀਤਾ ਅੱਜ ਤੁਸੀਂ ਮੈਨੂੰ?
ਬਸ ਜੀ, ਆਪਾਂ ਮੈਂ ਕਿਆ ਚੱਲੋ ਵੀਰ ਜੀ ਨੂੰ ਯਾਦ ਕਰੀਏ, ਹਾਲ-ਚਾਲ ਪੁੱਛੀਏ ਨਾਲੇ ਕੰਮ ਦੀ ਗੱਲਾਂ ਹੋ ਜਾਂਣਗੀਆਂ ਥੋੜੀਆਂ-ਬੋਤੀਆਂ। ਚਲੋ ਚਲੇ ਕੰਮ ਵਧੀਆ ਆਪਣਾ ਸੈਟ ਹੋਜੇਗਾ ਤੇ
ਤੁਸੀਂ ਕੀ ਕੰਮ ਕਰਦੇ ਭਾਜੀ ਉੱਥੇ?
ਭਾਜੀ ਆਪਾਂ ਤਾਂ ਦੇਖੋ ਆਪਣਾ ਬਾਉਂਸਰ ਦਾ ਈ ਕੰਮ ਕਰਦੇ ਆਂ ਆਪਣਾ। ਕਈ ਵਾਰ ਚਲੇ ਜਾਈਦਾ, ਡਿਊਟੀ ਕਰ ਲੈਂਣੇ ਆਂ। ਬਾ ਗਾਈ ਗਾਈਡ ਕਰਨੇ ਆਪਾਂ ਹੀਰੋ ਨੂੰ, ਹੀਰੋਇਨਾਂ ਨੂੰ।
ਅੱਛਾ, ਵਾਹ ਜੀ ਵਾਹ। ਬਹੁਤ ਵਧੀਆ ਵਾ ਜੀ ਤੁਹੀਂ ਤੇ ਬੜਾ ਵਧੀਆ ਕੰਮ ਕਰ ਰੇ ਯਾਰ।
ਹਾਂਜੀ ਹਾਂਜੀ। ਕਦੀ-ਕਦਾਰ ਆ ਜਾਂਦਾ ਕੰਮ, ਚੱਲੇ ਚਾਈਦਾ। ਹੀਰੋ ਨੂੰ
ਅੱਛਾ ਅੱਛਾ। ਭਾਜੀ ਚਲੋ ਵਧੀਆ ਕੰਮ, ਏਥੇ ਤੇ ਬ ਬੰਦੇ ਦਾ ਬੜਾ ਸਰੀਰ ਚਾਈਦਾ ਹੁੰਦਾ ਬਾਓਂਸਰ ਆਸਤੇ
ਹੈਲੋ।
ਸਰੀਰ, ਹਾਂਜੀ ਹਾਂਜੀ ਆਵਾਜ਼ ਆ ਰੀ ਵਿੱਚੇ ਕੱਟੀ ਜਾਣ ਡੀ ਆਵਾਜ਼।
ਭਾਜੀ ਕਿਉਂ ਕੱਢਦੀ ਵੀ ਐ, ਨੈਟਵਰਕ ਦੀ ਪ੍ਰੋਬਲਮ ਹੁੰਦੀ ਵੀ ਐ, ਕੀ ਚੱਕਰ ਮੈਨੂੰ ਸਮਝ ਨੀਂ ਆ ਰੀ।
ਭਾਜੀ ਸਾਡੀ ਤਾਂ ਆਪ ਸਮਝ ਤੋਂ ਬਾਰ ਹੈਗੀ ਆ ਪਤਾ ਨੀਂ ਕਿੱਦਾਂ ਦੀ ਦਿੱਕਤ ਆਂਦੀ ਹੈਗੀ ਆ, ਤੁਆਨੂੰ ਫੋਨ ਮਿਲਾਂਦੇ ਈ ਦਿੱਕਤ ਆਓਂਦੀ ਐ। ਹੋਰ ਤੇ ਕੋਈ ਦਿੱਕਤ ਨੀਂ ਹੁੰਦੀ ਭਾਜੀ।
ਬਸ। ਸਾਨੂੰ ਨਾਲ, ਮੈਨੂੰ ਲੱਗਦਾ ਤੁਸੀਂ ਦੂਰ ਓ, ਮੈਂ ਦੂਰ ਆਂ ਤੇ ਨੈਟਵਰਕ ਪ੍ਰੋਬਲਮ ਹੋ ਰੀ।
ਆਹੀ ਸਮਝ ਲੋੋ ਭਾਜੀ, ਏਦਾਂ ਈ ਸਮਝ ਲੋ ਕੁੱਛ।
ਚਲੋ ਕੋਈ ਗੱਲ ਨੀਂ। ਦੂਰ ਐ ਤੇ ਫੋਨ ਦੂਰ ਐ ਤੇ ਕੀ ਹੋ ਗਿਆ, ਦਿਲ ਤੇ ਨੇੜੇ ਹੋਣੇ ਚਾਈਦੇ ਆ ਇੰਨਸਾਨ ਦੇ। ਓਦੇ ਨੇੜੇ ਈ ਰੇਂਦੇ ਆ।
ਦਿਲ ਤਾਂ ਭਾਜੀ ਦੇਖੋ, ਚੌਵੀ ਘੰਟੇ ਈ ਨੇੜੇ ਆ, ਜਦੋਂ ਯਾਦ ਕਰੋਗੇ ਉਦੋਂ ਈ ਫੋਨ ਕਰਲਾਂਗੇ ਆਪਾਂ ਤੇ ਤੁਆਨੂੰ ਯਾਦ ਕਰਨਾ ਮਨ ਚ, ਫੋਨ ਤੁਆਨੂੰ ਆਣਾ ਓ ਕੀ ਕੈਂਦੇ ਚ ਏਈ ਐ।
ਅੱਛ ਚਲੋ ਵਧੀਆ ਭਾਜੀ। ਹੋਰ ਅੱਜ-ਕਲ ਫੇਰ ਕਿੱਦਾਂ ਚੱਲ ਰਿਆ ਪਰਿਵਾਰ ਦਾ, ਘਰ ਘਰ ਘਰ ਗ੍ਰਸਤੀ ਕਿੱਦਾਂ ਚੱਲ ਵਧੀਆ ਵਧੀਆ ਚੱਲ ਰਿਹਾ ਭਾਜੀ।
ਵਧੀਆ ਜਨਾਬ ਵਧੀਆ ਬਹੁਤ ਵਧੀਆ ਚੱਲ ਰਿਹਾ ਭਾਜੀ ਦੇਖੋ ਨਾ ਕੰਮ ਕਾਰ ਹੋਏ ਤੇ ਵਧੀਆ ਹੀ ਚੱਲਦੀ ਹੈਗੀ ਐਸੀ ਗੱਲ ਨੀ।
ਫਿਰ ਫੈਕਟਰੀ ਖੋਲਣੀ ਹੈ ਨਹੀਂ ਸਵੇਰੇ ਫੈਕਟਰੀ ਖੋਲ
ਭਾਜੀ ਹਾਂ ਭਾਜੀ ਸਵੇਰੇ ਖੋਲੀ ਦੀ ਫੈਕਟਰੀ ਅਸੀ ਗੱਲ ਡੇਲੀ ਖੋਲੀ ਦੀ ਹੈ। ਡੇਲੀ ਫੈਕਟਰੀ ਹੈ ਤੇ ਭਾਜੀ ਹੈਗੇ ਆ ਦੱਸ ਪੰਦਰਾਂ ਬੰਦੇ ਹੈਗੇ ਆ।
ਅੱਛਾ ਅੱਛਾ ਏਨੇ ਬੰਦੇ ਲਾਏ ਆ ਤੁਸੀਂ ਤੇ ਤੁ ਤੁਸੀਂ ਤੇ ਸ਼ੇਰ ਬੰਦੇ ਕਮਾਲ ਦੱਸ ਦੱਸ ਬੰਦੇ ਲਾ ਹੋਏ ਤੁਸੀਂ ਤੁਸੀਂ ਕਹਿੰਦੇ ਹੋ ਕੰਮ ਕੁਮ ਢਿੱਲਾ? ਮੁੰਦੇ ਦੇ ਹਿਸਾਬ ਨਾਲ ਹੋ ਜਾਂਦਾ ਕਈ ਵਾਰ ਕੰਮ ਢੀਲਾ ਹੋ ਜਾਂਦਾ।
ਕੰਮ ਦੇਣਾ ਹੈਗਾ ਨਾ ਭਾਵੇਂ ਕੰਮ ਹੋਏ ਆ ਨਾ ਹੋਏ ਮਾਰਕੀਟ ਲੇਬਰ ਨੂੰ ਤਾਂ ਕੰਮ ਦੇਣਾ ਹੈਗਾ ਨਾ ਆਪਾਂ। ਹੁਣ ਮੰਡੀ-ਮੰਡੀ ਜੇੜੀ ਹੈਗੀ ਓ ਤੇ ਥੱਲੇ ਹੋ ਰਹੀ ਹੈ ਉਹਦੇ ਕਾਰਨ ਕੰਮ ਨੀ ਹੈਗਾ ਨਾ ਲੇਬਰ ਨੂੰ ਤੇ ਕੰਮ ਦੇਣਾ ਪੈਂਦਾ।
ਭਾਜੀ ਕੀ ਕਰ ਸਕਦੇ ਆ ਨਹੀਂ ਨਹੀਂ ਬਹੁਤ ਵੱਡੀ ਗੱਲ ਕਰਦੇ ਆ ਭਾਜੀ ਤੁਸੀਂ ਤੁਸੀਂ ਹੀਰਾ ਬੰਦੇ ਹੋ ਮੈਂ ਤੇ ਤੁਹਾਨੂੰ ਅੱਜ ਦਾ ਨੀ ਜਾਂਦਾ ਕਮ ਸੇ ਕਮ ਮੈਨੂੰ ਲੱਗਦਾ
ਹੈਲੋ।
ਤੁਸੀਂ ਭੁੱਲ ਗਏ ਮੈਂ
ਓ ਮਾਈ ਗੋ ਨਈ-ਨਈ ਭੁੱਲੇ ਦੇ ਨੀ ਭਾਜੀ ਯਾਰ ਸਭ ਜਾਣਦੇ ਆ ਨਾਮ ਤੁਸੀਂ ਦੱਸਿਆ ਆਪਾਂ ਨਾਲੇ ਜਾਣ ਲਿਆ ਤੁਹਾਨੂੰ ਐਸੀ ਗੱਲ ਨੀ ਹੈਗੀ।
ਚਲੋ ਵਧੀਆ ਭਾਜੀ ਪਹਿਚਾਣ ਵੱਧ ਕੇ ਰੈਣੀ ਚਾਈਦੀ ਐ ਇਨਸਾਨ ਨੂੰ ਦੇਖੋ ਪੈਸਾ ਦਾ ਫ
ਓ ਭਾਜੀ ਆਹ ਤੇ ਮੈਲ ਹੈਗੀ ਆ ਧੁੱਪ ਛਾਂ ਹੈਗੀ ਐ ਭਾਜੀ।
ਧੁੱਪ ਛਾਂ ਤੇ ਭਾਜੀ ਰਾਤ ਪੈਗੀ
ਨਈ-ਨਈ ਉਂਜ ਜੀ ਧੁੱਪ ਛਾਂ ਏ ਤੁਸੀਂ ਪੈਸੇ ਦੀ ਗੱਲ ਕਰ ਰੇ ਧੁੱਪ ਛਾਂ। ਬਾਕੀ ਦੇਖੋ ਭਾਜੀ ਇਸ ਚ ਮੰਦਾ ਬੜਾ ਹੈਗੈ। ਕੰਮ ਦੀ ਬੜੀ ਦਿੱਕਤ ਹੈਗੀ ਏ ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਆ ਤੁਹਾਡੇ?
ਚਲੋ ਕੋਈ ਨੀ ਮੇਰੀ ਗੱਲ ਸੁਣੋ ਫੇਰ ਤੁਸੀਂ ਚਲੋ ਮੈਂ ਥੋੜਾ ਜਾ ਨਾ ਵਿੱਚੋ ਫੋਨ ਆਂਦਾ ਵਾ ਸੀ। ਮੈਂ ਇੱਕ ਵਾਰੀ ਗੱਲ ਕਰ ਲਾ ਭਾਜੀ ਨਾਲ
ਕੋਈ ਨੀ ਭਾਜੀ ਓਕੇ ਭਾਜੀ ਗੁੱਡ ਨਾਈਟ ਭਾਜੀ।
ਸਸ ਸ੍ਰੀ ਕਾਲ ਜੀ ਵਾਏਗੁਰੂ ਜੀ ਦਾ ਖਾਲਸਾ ਸਾ ਵਾਏਗੁਰੂ ਜੀ ਕੀ ਫਤਿਹ ਜੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
ਓ ਵਾਹ ਜੀ ਵਾਹ ਭਾ ਜੀ ਧੰਨਵਾਦ ਤੁਹਾਡੇ।
ਸ਼ੁਕਰ ਐ ਅਲਾ ਮਹਾਰਾਜ ਸ਼ੁਕਰੀਆ।
ਸ਼ੁਕਰ ਐ ਮਾਲਕ ਦਾ।